ਹਲੋ, ਸ਼ਸ਼ੀ ਕਾਲ ਜੀ।
ਸਾਸ਼੍ਰੀ ਕਾਲ ਜੀ‌ ਹੋਰ
ਠੀਕ, ਵਦੀਆ ਜੀ ਤੁਸੀ ਸਨਾਓ ਠੀਕ ਓ।
ਹਾਂਜੀ, ਬੋਤ ਵਦੀਆ ਜੀ, ਹਾਂਜੀ।
ਅੱਜ ਅਸੀ ਪਰਿਵਾਰ ਟੋਪਿਕ ਤੇਈ ਗਾਲ ਕਰਨੀ ਆ ਜੀ।
ਹਾਂਜੀ।
ਹੋਰ ਦੱਸੋ ਤਾਡੇ ਪਰਿਵਾਰ ਚ ਕੌਣ, ਕੌਣ ਆ?
ਮੇਰੇ ਪਰਵਾਰ ਦੇ ਵਿੱਚ ਸੋਰੇ ਪਰਵਾਰ ਵਿੱਚ ਅਸੀ ਪੰਜ ਪਰਾ ਤੇ ਦੋ ਭੈਣਾਂ ਯਾ। ਤੇ ਸਾਰੇ ਹੀ ਅਸੀ ਵਆਈ ਹੋਏ ਯਾਂ, ਤੇ ਮੈਂ ਪਰਵਾਰ ਵਿੱਚ ਚ ਸਬ ਤੋ ਛੋਟੀ ਆ, ਤੇ ਬਾ ਕਿ ਆ ਇੱਕ ਸਾਡੇ ਵੱਡੇ ਭਰਾ ਜੇੜੇ ਬ੍ਰਦਰ ਨੇ ਓ ਜਲੰਧਰ ਰੇਂਦੇ ਨੇ ਓਨਾ ਦਾ ਅਪਨਾ ਪੈਲਸ ਐ, ਤੇ ਕਰਆਨਾ ਸ਼ੋਪ ਓਨਾਂ ਦੀ ਅਪਨੀ ਪਾਰਲਰ ਐ ਡੀਪੂ ਐ, ਤੇ ਜੇੜੇ ਤੇਨ ਅਸੀ ਏਥੇ ਰੇਨੇ ਆਂ, ਐ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਇੱਕ ਜੇੜੇ ਨੇ ਓ ਸਰਪੰਚ ਨੇ ਤੇ ਏਸ ਤਰਾਂ ਹਾਂਜੀ ਐ ਸਾਡੇ ਤੇ ਦੋੜੀਆਂ ਭੈਨਾ ਨੇ, ਓ ਵਆਂਈਆਂ ਹੋਈਆਂ ਨੇ
ਅੱਛਾ ਜੀ, ਤਾਡਾ ਤਾ ਕਾਫ਼ੀ ਵੱਡਾ ਪਰਿਵਾਰ ਐ।
ਹਾਂਜੀ, ਮਾਰਾਜ ਦੀ ਕਿਰਪਾ ਐ ਜੀ, ਬੋਤ ਵੱਡਾ ਪਰਵਾਰ ਐ ਓਰ ਵਦੀਆ ਵੀ ਏ, ਵੱਡੇ ਪਰਵਾਰ ਨਾਲ ਨੀ ਮੈਂਬਰਾਂ ਨਾਲ ਕਿ ਜਿੰਨਾ ਸਾਡੇ ਪਰਵਾਰਕ ਜਿੰਨੇ ਪਰਵਾਰ ਦੇ ਮੈਂਬਰ ਨੇ ਓ ਓ ਸਾਰੇ ਹੀ ਬੋਤ ਵਦੀਆ ਨੇ, ਬੋਹਤ ਜੈਦਾ ਵਦੀਆ ਨੇ।
ਹਾਂਜੀ, ਵੈਸੇ ਜਿਦਾਂ ਜਿਨਾਂ ਦਾ ਜਿੱਦਾਂ ਵੱਡਾ ਪਰਿਵਾਰ ਹੁੰਦਾ ਨਾ ਓਹ ਓਨਾਂ ਤਾਂ ਏਦਾਂ ਮੈਂ ਪੈਲੀ ਵਾਰੀ ਸੁਣੇਆ ਤਾਡਾ ਪਰਿਵਾਰ ਵਦੀਆ ਤੁਸੀ ਦੱਸਨ ਏ
ਹਾਂਜੀ, ਦੇਖੋ ਹੁਨ ਪਿੱਛੇ ਜੇ ਮੈਂ ਨਾ ਦੇਖੋ ਵੱਡੇ ਪਰਵਾਰ ਜੇ ਤੁਸੀ ਹੁਨ ਗੱਲ ਸੁਨੇਆਂ ਚਾਂਦੇ ਹੋ ਤਾਂ ਬੜੇ ਧਿਆਨ ਨਾਲ ਸੁਨਾ ਕਿ ਵੈਸੇ, ਤਾਂ ਦੁੱਖ ਸੁੱਖ ਸਰੀਰ ਦੇ ਉੱਤੇ ਆਉਂਦੇ ਹੀ ਰਹਿੰਦੇ ਨੇ ਹਨਾ? ਕਿਸੇ ਨੂੰ ਅੰਦਰੂਨੀ ਚੋਟ, ਹੁੰਦੀ ਏ ਕਿਸੇ ਨੂੰ ਕੋਈ ਦੂਸਰਾ ਕੋਈ ਪਰਿਵਾਰ ਵਿਛੋੜਾ, ਕਿਸੇ ਵੀ ਚੀਜ਼ ਦੀ ਕੋਈ ਵੀ ਹੁੰਦੀ ਏ ਨਾ ਦੁੱਖ, ਹੁੰਦਾ ਹੈ ਤੇ ਉਸ ਉਸ ਟਾਈਮ, ਜਿਹੜਾ ਪਰਿਵਾਰ ਆ ਉਹ ਸਭ ਤੋਂ ਅੱਗੇ ਆਉਂਦਾ, ਜਦ ਕਿ ਲੋਕਾਂ ਨ ਤੇ ਬਹੁਤ ਦੇਰ ਬਾਅਦ ਆਉਣਾ। ਸੁਣਨਾ ਤੇ ਜਿਹੜੇ ਕੋਲ ਬੈਠੇ ਨੇ ਉਹਨਾਂ ਨੇ, ਸਭ ਤੋਂ ਪਹਿਲਾਂ ਸੁਣਨਾ ਦੁੱਖ ਮੇਰਾ।
ਹਾਂਜੀ, ਹਾਂਜੀ।
ਤਿੰਨ, ਕੋਠੀਆਂ ਬਣਾਈਆਂ ਹੋਈਆਂ ਨੇ, ਤੇ ਵਿੱਚੋਂ ਅਸੀਂ, ਦਰਵਾਜ਼ੇ ਰੱਖੇ ਹੋਏ ਨੇ। ਇੱਕ ਦੂਸਰੇ ਦੇ ਆਣ ਜਾਣ ਵਾਸਤੇ ਦੁੱਖ ਸੁੱਖ ਵਿੱਚ ਕਿਸੇ ਵੀ ਟਾਈਮ ਵੀ ਜਦਕਿ, ਜਦੋਂ ਕਿਸੇ ਆਸ ਪੜੋਸ ਨੂੰ ਆਵਾਜ਼ ਲਗਾਉਣ ਦੀ ਬਜਾਏ, ਪਹਿਲਾਂ ਆਪਣੇ ਪਰਿਵਾਰ ਨੂੰ ਪੁੱਛੋ, ਦੇਖੋ, ਹੈਨਾ ਤੇ ਹੁਣ ਮੈਂ? ਓਪਰੇਟ, ਕਰਵਾਇਆ ਸੀਗਾ, ਤਾਂ ਮੇਰੀਆਂ ਜਿਹੜੀਆਂ ਦੋਨੇ ਜਠਾਣੀਆਂ, ਨੇ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ ਮੈਨੂੰ ਮਤਲਬ ਦੇਖਿਆ, ਦੇਖ ਰੇਖ ਕੀਤੀ। ਨੌਕਰਾ, ਨਾਲੋਂ ਵੀ ਜ਼ਿਆਦਾ, ਮੈਨੂੰ ਉਹਨਾਂ ਨੇ ਦੇਖ ਰੇਖ ਮੇਰੀ ਕੀਤੀ। ਹਰ ਟਾਈਮ, ਪ੍ਰੋਪਰ ਟਾਈਮ 'ਤੇ ਮੈਨੂੰ ਖਾਣਾ ਦੇਣਾ, ਪ੍ਰੋਪਰ ਟਾਈਮ 'ਤੇ ਮੈਨੂੰ ਮੈਡੀਸਨ, ਦੇਣੀ ਪ੍ਰੋਪਰ ਟਾਈਮ, ਦੇ ਮੇਰੇ ਕੱਪੜੇ, ਚੇਂਜ ਹਰ ਇੱਕ ਚੀਜ਼ ਆਣੀ, ਕਿ ਏ ਕੁਝ ਅਲੱਗ ਪਰਿਵਾਰਾਂ, ਵਿੱਚ ਹੈ ਨਾ। ਖ਼ੁਸ਼ੀਆਂ, ਤਾਂ ਚਲੋ ਉਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਦੁੱਖ ਚ ਤਾਂ, ਇਸ ਟਾਈਮ, ਮੇਰੇ ਨਾਲ ਮੇਰਾ ਪਰਿਵਾਰ ਹੀ ਖੜਾ ਸੀ ਨਾ। ਮੈਂ, ਜਿੰਨਾ ਮਰਜ਼ੀ ਕਹਾਂ, ਕਿ ਉਹ ਵੀ 'ਮੇਰੇ ਨਾਲ ਹੈ ਉਹ ਵੀ 'ਮੇਰੇ ਨਾਲ ਹੈ। ਸੋ ਇਸ ਕਰਕੇ ਮੇਰੇ ਪਰਿਵਾਰ ਦੀ, ਤਾਂ ਇਹੀ ਹੈ? ਜਿਹੜੀ ਸਭ ਤੋਂ ਵੱਡੀ ਅਹਿਮੀਅਤ, ਕਿ ਹਾਂਜੀ। ਹਾਂਜੀ, ਹਾਜੀ--ਹਾਂਜੀ ਹੁਣ ਦੇਖੋ ਅੱਜ ਕੱਲ੍ਹ ਤੇ ਕਹਿੰਦੇ ਆ ਕਿ ਨਹੀਂ ਪਰਿਵਾਰ ਛੋਟੇ ਹੋਣੇ ਚਾਹੀਦੇ ਨੇ, ਪਰਿਵਾਰ ਪਰਿਵਾਰ ਅਸੀਂ ਮੰਨਦੇ ਅਂ ਕਿ ਛੋਟੇ ਹੈ ਕਿ, ਜਿਸ ਘਰ ਵਿੱਚ, ਹੁਣ ਦੋ ਬੱਚੇ ਨੇ ਤੇ ਉਹ ਦੋ ਹੀ ਪਰਿਵਾਰ ਬੰਨਣੇ ਨੇ, ਅੱਗੇ ਜਾ ਕੇ ਪਰ ਜੇ ਅਸੀਂ, ਉਹਨਾਂ ਨੂੰ ਜੋੜ ਕੇ ਰੱਖੀਏ ਤੇ ਉਹ ਦੋ ਦੇ ਚਾਰ ਵੀ ਬਣ ਸਕਦੇ ਨੇ। ਹਨਾ ਤੇ ਜੇ ਅਸੀਂ ਤੋੜ ਦੀਈਏ ਤੇ ਦੋ ਦੇ ਇੱਕ। ਓ ਵੀ ਰਹਿ ਸਕਦੇ ਨੇ, ਇਹ ਆਪਣੇ ਹੱਥ ਵੱਸ ਹਨਾ। ਹੁਣ ਜਿਸ ਤਰ੍ਹਾਂ ਮੇਰੇ ਬੇਟੇ ਨੇ, ਸਾਡੇ ਬੱਚੇ ਜਿੰਨੇ ਆ ਨਾ ਦਰਾਨੀਆਂ, ਜਠਾਣੀਆਂ, ਦੇ ਕੋਈ ਵੀ, ਕਿਸੇ ਨੂੰ ਮਤਲਬ ਤਾਈ ਨਾ ਚਾਚੀ ਇੱਦਾਂ ਨਹੀਂ ਕਹਿੰਦੇ ਹੈਗੇ, ਸਾਰੇ ਇੱਕ ਦੂਸਰੇ ਨੂੰ ਮੰਮਾ, ਵੱਡੇ ਮੰਮਾ, ਇਸ ਤਰ੍ਹਾਂ ਨਾਮ ਲੈਂਦੇ ਨੇ। ਤੇ ਸਾਰੇ ਲੋਕੀ, ਬੜੇ ਖੁਸ਼ ਹੁੰਦੇ ਨੇ ਐ ਦੇਖੋ, ਜ਼ਿੰਦਗੀ ਦਾ ਮਾ ਨਜਰ ਉਦੋਂ ਆਉਂਦਾ ਜਦੋਂ, ਅਸੀ ਸਾਰਾ ਪਰਿਵਾਰ ਇਕੱਠੇ ਰਹਿੰਦੇ, ਆਂ ਤੇ ਲੋਕੀ ਸਾਡੀ ਸਿਫਤ, ਕਰਦੇ ਨੇ। ਤੇ ਦੇਖੋ, ਉਹ ਪਰਿਵਾਰ ਕਿਸ ਤਰ੍ਹਾਂ ਰਹਿੰਦੇ ਨੇ, ਮਿਲ ਕੇ ਰਹਿੰਦੇ ਨੇ, ਘਰ ਵਿੱਚ ਸਮਜ਼ ਕੇ ਰਹੀਏ, ਪਰ ਅਸੀਂ ਰਹਿੰਦੇ ਨਈ, ਹੈਗੇ ਓਦਾਂ, ਮੈਂ ਇਗਜਾਮਪਲ ਦੇਂਨੀ,, ਘਰ 'ਚ ਅਸੀਂ ਜਿੱਦਾਂ ਮਰਜ਼ੀ ਰਹੀਏ, ਲੇਕਿਨ ਸਿਫਤ ਸਲਾਹ ਤਾਂ ਉਹ ਹੁੰਦੀ, ਜਿਹੜੀ ਲੋਕੀ ਕਰਨ। ਸਾਡੀ ਹਨਾ, ਅਸੀਂ ਲੰਘ ਜਾਂਦੇ ਹਾਂ ਤਾਂ, ਲੋਕੀ ਕਹਿੰਦੇ ਨੇ ਵਾਕਿਆ ਕਿ ਉਹ ਤਿੰਨ ਜਾਣੇ ਇਕੱਠੀ ਜਾਰੀ ਹਨਾ, ਹੋ ਜਾਏ। ਤੇ ਅਸੀਂ ਤਾਂ, ਆਪਣੇ ਬੱਚਿਆਂ ਨੂੰ ਵੀ ਇਹੀ ਸਮਝਾਉਂਦੇ ਪਏ ਹਾਂ, ਕਿ
ਅੱਛਾ। ਇਹ ਤੁਸੀਂ, ਆਪਣੇ ਸੋਹਰਾ ਪਰਿਵਾਰ ਬਾਰੇ ਦੱਸਿਆ, ਤੇ ਤੁਸੀਂ ਆਪਣੇ ਪੈਕੇ ਪਰਿਵਾਰ ਇੱਕ ਵਾਰੀ, ਦੱਸੋ ਕਿੰਨੇ ਭੈਣ ਭਰਾ ਉ?
ਹਾਂਜੀ, ਪੇ ਪੇਕੇ ਪਰਿਵਾਰ ਵਿੱਚ, ਤੇ ਹੈ ਜੀ ਸਾਡੇ ਬਹੁਤ ਛੋਟੀ ਜਿਹੀ ਫੈਮਿਲੀ ਸੀਗੀ, ਮੇਰੇ ਮੰਮੀ--ਪਾਪਾ ਅਤੇ, ਮੇਰਾ ਇੱਕ ਇੱਕ ਭਰਾ, ਇਕ ਮੇਰੀ ਭੈਣ, ਇਕ ਮੈਂ, ਪੰਜ ਚਿਆ, ਤੇ ਦੋਨੋ ਭੈਣਾਂ ਸੀ ਇੱਕੋ ਮੈਰਿਡ ਹੋ ਗਈਆਂ, ਫਿਰ ਮੈਰਿਜ ਹੋ ਗਈ, ਸਾਡੀ ਦੋਨਾਂ ਦੀ ਇੱਕੋ ਘਰ ਵਿੱਚ, ਅਤੇ ਬ੍ਰਦਰ ਮੇਰਾ ਬਾਹਰ ਹੈ ਮੰਮੀ--ਪਾਪਾ ਮੇਰੇ ਦੀ ਡੈਥ ਹੋ ਗਈ ਹੈ, ਤੇ ਮੇਰੇ ਸੋਹਰਾ ਸਾਹਿਬ ਤੇ ਮੇਰੇ ਸੱਸ ਮਾਂ ਉਹਨਾਂ ਦੀ ਵੀ ਡੈਥ ਹੋ ਗਈ ਹੋਈ ਐ, ਤੇ ਕਿਸੇ ਟਾਈਮ ਬੈਠਿਆਂ ਬੈਠਿਆਂ ਉਹਨਾਂ ਦੀ ਬਹੁਤ ਜ਼ਿਆਦਾ ਯਾਦ ਆ ਜਾਂਦੀ ਐ। ਪਰਿਵਾਰ ਦੇ ਵਿੱਚ ਬੈਠੇਆ, ਹਾਂਜੀ, ਪਰਵਾਰ ਤੇ ਪਰਵਾਰ ਹੀ ਹੁੰਦਾ ਹੈ ਨਾ।
ਹਾਂਜੀ, ਉਹ ਤਾਂ ਹੁੰਦਾ ਈ ਆਂ।
ਜੋ ਖੁਸ਼ੀ ਮੈਨੂੰ ਵਿਆਹ ਤੋਂ ਬਾਦ ਪੇਕਿਆਂ ਨਾਲੋਂ ਸੋਹੁਰੇ ਪਰਿਵਾਰ ਚ ਮਿਲੀ ਨਾ ਉਹ ਲਾਈਫ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਹੈ ਸਭ ਤੋਂ ਵੱਡਾ, ਹਾਂਜੀ। ਜੀ, ਉਹ ਸਭ ਤੋਂ ਵੱਡਾ ਐਕਸਪੀਰੀਅੰਸ ਹੈ ਮੇਰਾ।
ਅੱਛਾ, ਤੁਹਾਨੂੰ ਮਤਲਬ ਤੁਹਾਡੇ ਜਿਹੜੇ ਇਨ ਲਾਜ਼ ਫੈਮਿਲੀ ਸੀ ਗੀ ਉਹਨਾਂ ਨੇ ਜ਼ਿਆਦਾ ਪਿਆਰ ਕੀਤਾ।
ਬਹੁਤ ਜਾਦਾ, ਬਹੁਤ ਹੀ ਜਾਦਾ, ਇੱਕ ਤਾਂ ਹੁੰਦਾ ਨਾ ਜਾਦਾ ਇੱਕ ਬਹੁਤ ਹੀ ਜਾਦਾ ਵਾਸਤੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ।
ਅੱਛਾ ਜੀ, ਤਾਂ ਬਹੁਤ ਵਧੀਆ ਗੱਲ ਹੈ ਜੀ।
ਕੁਛ ਆਪਣੇ ਆਪ ਤੇ ਵੀ ਡਿਪੈਂਡ ਕਰਦਾ ਨਾ ਕਿ ਅਸੀਂ ਕਿਸੇ ਨਾਲ ਕਿਸ ਰਾ ਡੀਲ ਕਰਦੇ ਹਾਂ। ਤੇ ਅੱਗੋਂ ਸਾਡੇ ਨਾਲ ਕੋਈ ਕਿਸ ਤਰ੍ਹਾਂ ਡੀਲ ਕਰਦਾ ਹੈਨਾ। ਇਹ ਵੀ ਹੋ ਜਾਂਦਾ ਤੇ ਮੈਂ ਉਹਦਾ ਹੈ ਮਜ਼ਾਕੀਆਂ ਆ ਸਭ ਤੋਂ ਛੋਟੀ ਆ, ਮੈਂ ਸਾਰਿਆਂ ਨੂੰ ਕੁਛ ਕਹਿ ਵੀ ਲਵਾਂ ਤੇ ਮੇਰਾ ਕੋਈ ਗੁੱਸਾ ਵੀ ਨਹੀਂ ਕਰਦਾ। ਤੇ ਕਹਿੰਦੇ ਚੱਲ ਕੋਈ ਗੱਲ ਨ ਛੋਟੀ ਏ, ਕਹਿ ਤਾ ਕੋਈ ਗੱਲ ਨੀ, ਤੇ ਮੈਨੂੰ ਉਸ ਟਾਈਮ ਬੜਾ ਫੀਲ ਹੁੰਦਾ ਕਿ ਹਾਏ ਮੇਰੀ ਵੀ ਇਸ ਕਾਰ ਦੇ ਵਿੱਚ ਨਾ ਕੁੱਝ ਹੋਰ ਜਾਦਾ ਅਹਿਮੀਅਤ ਹੈ ਇਹਨਾਂ ਦੀ ਨਜ਼ਰਾਂ ਦੇ ਵਿੱਚ।
ਹਾਂਜੀ, ਜਿਹੜਾ ਛੋਟਾ ਹੁੰਦਾ ਉਹ ਓਦਾਂ ਵੀ ਲਾਡਲਾ ਹੀ ਹੁੰਦਾ ਵਾ।
ਦਾ ਹਾਂਜੀ, ਹਾਂਜੀ ਇਹ ਤਾਂ ਗੱਲ ਹੈਗੀ ਹੈ ਇਹ ਤੇ ਤੁਹਾਡੀ ਗੱਲ ਬਹੁਤ ਵਧੀਆ ਸਭ ਪਰਸੈਂਟ ਮੈਂ ਇਸ ਗੱਲ ਨੂੰ ਮੰਨਦੀ ਹਾਂ ਕਿ ਲਾਡਲਾ ਹੁੰਦਾ, ਹਾਂਜੀ।
ਅੱਛਾ ਜੀ।
ਤੁਸੀਂ ਸੁਣਾਓ?
ਹਾਂਜੀ, ਮੈਂ ਸਾਡਾ ਪਰਿਵਾਰ ਵੀ ਵਧੀਆ ਅਸੀ ਵੀ ਪੰਜ
ਅੱਛਾ ਜੀ।
ਮੇਰੇ ਪਾਪਾ ਦੇ ਵੀ ਅੱਗੋਂ ਪੰਜ ਭਰਾ ਸੀ, ਤੁਹਾਡੇ ਵਾਂਗੂ ਸੇਮ ਤੇ ਦੋ ਪੈਣਾਂ ਸੀਗੀਆਂ।
ਅੱਛਾ ਜੀ।
ਹਾਂਜੀ, ਉਹਨਾਂ ਦਾ ਵੀ ਬਹੁਤ ਵੱਡਾ ਪਰਿਵਾਰ ਹੈ, ਸਾਡਾ ਵੀ ਬਹੁਤ ਵਧੀਆ ਵਾ ਮੇਰੇ ਦਾਦਾ ਜਿਹੜਾ ਪਰਿਵਾਰ ਆ ਬਹੁਤ ਵਧੀਆ ਸਾਰੇ ਬਹੁਤ ਵਧੀਆ ਤਰ੍ਹਾਂ ਰਹਿੰਦੇ ਨੇ। ਤੇ ਜਿਹੜਾ ਮੇਰਾ ਨਾਨਕਾ ਪਰਿਵਾਰ ਆ ਮੇਰੀ ਮੰਮੀ ਹੋਣੇ ਮੰਮੀ ਹੋਣੇ ਤਿੰਨ ਪੈਣ ਸੀ ਤੇ ਇਕ ਪਰਾ ਸੀ, ਉਹ ਵੀ ਬਹੁਤ ਵਧੀਆ ਨੇ ਮਾ ਮਾਸੀਆਂ ਮੇਰੀਆਂ ਮਮਾ ਤੇ ਅੱਗੋਂ ਜਿਹੜੇ ਮੇਰੇ ਪਾਪਾ ਪਾ ਵੈ ਤੇ ਮੰਮੀ ਹੈ ਤੇ ਅਸੀਂ ਤਿੰਨ ਪੈਣ ਪਰਾਵਾਂ
ਅੱਛਾ ਜੀ।
ਤੇ ਜਿਹੜੇ ਮੇਰੀ ਪੈਣ ਪਰਾ ਵ ਉਹ ਛੋਟੇ ਆ ਮੇਰੇ ਤੋਂ ਪੰਜ ਸਾਲ।
ਹਾਂਜੀ, ਅੱਛਾ ਜੀ।
ਹਾਂਜੀ।
ਠੀਕ ਹੈ ਜੀ, ਹਾਂ ਜੁੜਵੇ ਬੇਟੇ ਤਾਂ ਮੇਰੇ ਵੀ ਹੈਗੇ ਨੇ। ਹਾਂਜੀ, ਹਾਂ, ਮੇਰੇ ਵੀ ਜੁੜਵਾ ਬੇਟੇ ਨੇ। ਤੇ ਹਾਂ ਮੈਂ ਤੇ ਹੁਣ ਦੇਖੋ ਦੋ ਬੇਟੇ ਆਪਣੇ ਮੰਗੇ ਹੋਏ ਨਾ। ਤੇ ਮੈਂ ਉਹਨਾਂ ਨੂੰ ਬੇਟੀਆਂ ਨੂੰ ਇੱਕੋ ਹੀ ਗੱਲ ਦੱਸੀ ਹੈ ਕਿ ਬੇਟੇ ਨੂੰਹ ਨਹੀਂ ਬਣਨਾ ਤੇ ਬੇਟੀ ਬਣ ਕੇ ਦਿਖਾਣਾ, ਕਹਿੰਦੀ ਮੰਮਾ ਠੀਕ ਹੈ, ਮੈਂ ਕਿਹਾ ਪਰਿਵਾਰ ਨੂੰ ਜੋੜਨਾ ਐ। ਜਿਸ ਤਰ੍ਹਾਂ ਅਸੀਂ ਜੁੜੇ ਹੋਏ ਹਾਂ, ਜੋੜਨਾ ਐ। ਕਹਿੰਦੀ ਮੰਮਾ ਠੀਕ ਹੈ, ਜਿਸ ਰਾ ਤੁਸੀਂ ਕਹਿੰਦੇ ਹੋ। ਤੇ ਬੱਚਿਆਂ ਨੂੰ ਸਮਝਾਣਾ ਪੈਂਦਾ ਦੱਸਣਾ ਪੈਂਦਾ ਹੈ ਨਾ।
ਹਾਂਜੀ।
ਹੋਰ ਤੁਹਾਡਾ ਕੋਈ ਐਕਸਪੀਰੀਅੰਸ।
ਹਾਂਜੀ, ਮੇਰਾ ਵੀ ਬਹੁਤ ਵਧੀਆ ਐਕਸਪੀਰੀਅੰਸ ਸਾਡਾ ਪਰਿਵਾਰ ਨਾ ਰਲ ਮਿਲ ਕੇ ਰਹਿਣ ਵਾਲਾ ਵਾ ਔਖੇ ਵੇਲੇ ਜਦੋਂ ਲੋੜ ਹੁੰਦੀ ਐ ਤੇ ਨਾਲ ਖੜਦੇ ਨੇ ਇਹੀ ਮੇਨ ਚੀਜ਼ ਹੁੰਦੀ ਆ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਇੱਕ ਗੱਲ ਹੋਰ ਹੈ ਜੇ ਸਾਡੇ ਘਰ ਕੋਈ ਆ ਜਾਵੇ ਤੇ ਉਹ ਜਾਣ ਦਾ ਨਾਮ ਨੀ ਲੈਂਦਾ, ਕਹਿੰਦੇ ਕਿ ਨਹੀਂ ਤੁਹਾਡਾ ਪਰਿਵਾਰ ਵੈਸੇ ਸੇ ਵੀ ਕੋਈ ਛੁੱਟੀਆਂ ਵਿੱਚ ਵੀ ਬੱਚੇ ਆਣ ਨਾ ਨਨਾਨਾਂ ਦੇ ਜਾਂ ਕਿਸਸੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੋਈ ਤੇ ਇਧਰ ਆਧ ਛੋਟਾ ਜਹਾ ਕੋਈ ਸਾਡਾ ਨਾ ਫੈਮਲੀ ਪ੍ਰੋਗਰਾਮ ਹੋ ਰਿਹਾ ਕਾਰ ਦੇ ਵਿੱਚ। ਇਸ ਤਰ੍ਹਾਂ ਲਗਣ ਲਗ ਪੈਦਾ ਆਸੇ ਪਾਸੇ ਵੀ ਲੋਕ ਵੀ ਪੁੱਛ ਰਹਿੰਦੇ ਨੇ ਕਿ ਤੁਹਾਡੇ ਕਾਰ ਰਾਤੀ ਕੋਈ ਪ੍ਰੋਗਰਾਮ ਸੀਗਾ।
ਅੱਛਾ, ਤੁਹਾਡਾ ਰੌਣਕੀ ਪਰਿਵਾਰ ਏ ਨਾ ਫਿਰ।
ਹਾਂਜੀ, ਹਾਂਜੀ, ਹਾਂਜੀ, ਰੌਣਕੀ ਪਰਿਵਾਰ ਹੈ ਸਾਡਾ, ਤੇ ਚਲੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਗਾਂਹ ਵੀ ਇਸ ਤਰ੍ਹਾਂ ਹੀ ਪਿਆਰ ਮੋਹਬਤ ਬਣਿਆ ਰੇ।
ਹਾਂਜੀ, ਇਹ ਵੀ ਗੱਲ ਹੈਗੀ ਆ ਜੀ।
ਹਾਂਜੀ, ਹਾਂਜੀ, ਹੋਰ ਹਾਂ ਮੈਨੂੰ ਤਾਂ ਵਧੀਆ ਲੱਗਦਾ ਆਪਣਾ ਪਰਿਵਾਰ ਛੱਡ ਕੇ ਜਾਣ ਨੂੰ ਕਿਤੇ ਦਿਲ ਨੀ ਕਰਦਾ। ਮੈਂ ਤੇ ਈਵਨ ਕਿਤੇ ਰਾਤ ਰਹਿ ਕੇ ਵੀ ਨੀ ਮੈਂ ਖੁਸ਼, ਮੈਂ ਕਹਿਣੀ ਨਹੀਂ ਜੋ ਆਪਣਾ ਕਾਰ ਆ ਨਾ ਆਪਣਾ ਕਾਰ ਹੀ ਐ। ਆਪਣੇ ਘਰ ਪਰਿਵਾਰ ਵਿੱਚ ਹੀ ਬੈਠੀਏ।
ਅੱਛਾ ਜੀ, ਸਾਰਿਆਂ ਦਾ ਹੁਣ ਏਦਾਂ ਹੀ ਜੀਅ ਕਰਦਾ ਨਾ ਜਦੋਂ ਪਰਿਵਾਰ ਵਧੀਆ ਮਿਲ ਜਵੇ ਫਿਰ ਕਿਤੇ ਜਾਣ ਨੂੰ ਜੀਅ ਨਹੀਂ ਕਰਦਾ।
ਹਾਂਜੀ, ਹਾਂਜੀ ਏ ਤਾ ਗੱਲ ਹੈ।
ਜ ਜਿੱਦ ਤੁਸੀਂ ਕਿਹਾ ਵੀ ਹਣ ਤੁਹਾਡੇ ਤੁਹਾਡੀ ਇਨਲੋਜ਼ ਫੈਮਿਲੀ ਨੂੰ ਤੁਹਾਨੂੰ ਇੰਨਾ ਪਿਆਰ ਕੀਤ ਤੇ ਤੁਹਾਡਾ ਤਾਂ ਹੀ ਨੀ ਜੀਅ ਕਰਦਾ ਨਾ।
ਹਾਂਜੀ, ਹਾਂਜੀ, ਇਹ ਤੇ ਗੱਲ ਹੈਗੀ ਐ, ਹਾਂਜੀ, ਔਰ ਇਹ ਪਿਆਰ ਤਾਂ ਅਸੀਂ ਕਹਿੰਣੇ ਹਾਂ ਕਿ ਜ਼ਿੰਦਗੀ ਪਾਰ ਮਹਾਰਾਜ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਬਣਿਆ ਰਹੇ। ਚਲੋ ਛੋਟੀ ਮੋਟੀ ਨੋਕ ਚੋਕ ਤਾਂ ਹੋ ਜਾਂਦੀ ਐ, ਪਰ ਉਹਨੂੰ ਸੋਲਵ ਕਰਨਾ ਵੀ ਆਪਣੀ ਹੱਥ ਵਸ ਹੁੰਦਾ ਹੈ ਨਾ। ਲਾਈਫ ਦੇ ਵਿੱਚ, ਹੇਨਾ ਲਾਈਫ ਤਾਂ ਅਸਲ ਮੈਰਿਜ ਤੋਂ ਬਾਅਦ ਹੀ ਸਟਾਰਟ ਹੁੰਦੀ ਐ।
ਅੱਛਾ ਜੀ।
ਹਾਂ, ਹਾਂ, ਹੋਰ ਹਾਂ। ਕੋਈ ਗੱਲ ਨਹੀਂ, ਸ ਹਾਂ ਹੋਰ?
ਹੋਰ ਬਸ ਵਧੀਆ ਵਾ
ਸਭ ਠੀਕ ਹੈ ਅਤੇ ਬਾਕੀ ਅਹ ਤੁਹਾਡੇ ਪਾਪਾ ਕੀ ਕਰਦੇ ਨੇ?
ਅਹ ਮੇਰੇ ਪਾਪਾ ਤਾਂ ਫਾਰਮਰ ਹੀ ਆ ਜੀ
ਅੱਛਾ ਜੀ, ਅੱਛਾ, ਅੱਛਾ, ਅੱਛਾ, ਠੀਕ ਹੈ ਚਲੋ, ਉਹ ਵੀ ਬੋਤ ਵਧੀਆ ਕੰਮ ਹੈ।
ਹਾਂਜੀ, ਤੇ ਮੰਮੀ ਮੇਰੀ ਮੰਮਾ ਮੇਰੇ ਹਾਊਸਵਾਈਫ ਹੀ ਆ।
ਅੱਛਾ ਜੀ।
ਤੇ ਜਿਹੜੇ ਚਾਚੇ ਤਾਏ ਆ ਉਹ ਇੱਕ ਜਲੰਧਰ ਰਹਿੰਦੇ ਆ ਬਾਕੀ ਸਾਰੇ ਬਾਹਰ ਹੀ ਆ।
ਅੱਛਾ ਜੀ, ਠੀਕ ਹੈ ਜੀ।
ਫੈਮਿਲੀ ਯੂਕੇ ਹੈ, ਤੇ ਉਹ ਆਂਦੇ ਆ ਹਰ ਸਾਲ ਆਂਦੇ ਆ ਇੰਡੀਆ। ਤੇ ਮਾਸੀ ਮੇਰੀ ਇਟਲੀ ਪੱਕੀ ਆ।
ਹਾਂ, ਫਿਰ ਤਾਂ ਬਹੁਤ ਰੌਣਕਾਂ ਲੱਗਦੀਆਂ ਹੋਣੀਆਂ ਜਦੋਂ ਆਂਦੇ ਹੋਣੇ ਨੇ।
ਹਾਂਜੀ, ਬੋਹ ਰੋਣਕਾਂ ਲੱਗਦੀਆਂ ਵਾ।
ਹਾਂ, ਸਹੀ ਗੱਲ ਐ। ਮੈਨੂੰ ਤਾਂ ਆਪ ਏਦਾਂ ਹੁੰਦਾ ਜਦੋਂ ਬੱਚੇ ਆ ਜਾਂਦੇ ਆ ਨਾ ਬਾਹਰੋਂ ਫੇ ਏਦਾਂ ਹੁੰਦਾ ਕਿ ਜਿੱਦਾਂ ਪਤਾ ਨ ਕਿੱਥੇ ਦਿਨ ਚੜ੍ਹ ਗਿਆ ਕਿੱਥੇ ਰਾ ਤ ਪੈ ਗਈ।
ਹਾਂਜੀ ਤੁਹਾਡੇ ਜਿਹੜੇ ਤੁਸੀਂ ਕਹਿੰਦੇ ਜੁੜਵੇ ਬੱਚੇ ਆ ਉਹ ਡੀਆ ਰਹਿੰਦੇ ਆ।
ਨਹੀਂ ਇੱਕ ਬੇਟਾ ਮੇਰਾ ਬਾਹਰ ਆ ਤੇ ਇੱਕ ਇੱਥੇ ਮੇਰੇ ਕੋਲ ਦਾ ਉਹ ਕੰਪਿਊਟਰ ਦਾ ਕੰਮ ਕਰਦਾ।
ਅੱਛਾ, ਹਾਂਜੀ, ਇੱਕ ਨੂੰ ਹਾਂਜੀ, ਇੱਕ ਬੱਚਾ ਇੰਡੀਆ ਹੋਣਾ ਹੀ ਚਾਹੀਦਾ ਜੇ ਹਨਾ।
ਹਾਂਜੀ ਹਾਂਜੀ ਹਾਂਜੀ
ਕੋਲ ਵੀ ਕੋਈ ਹੋਵੇ ਚਲੋ
ਹਾਂ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਅਿ ਸ਼੍ਰੀਕਕਾਲ